ਉਹ
ਹੈ
ਹੈਲੋ
ਸਤਿ ਸ੍ਰੀ ਅਕਾਲ ਜੀ
ਹਾਂਜੀ। ਠੀਕ,
ਆਵਾਜ ਘੱਟ ਆ ਰਹੀ। ਕਿੱਥੇ ਬੈਠੇ ਦੇ ਉਹ
ਅਸੀਂ ਦੀ ਕਮਰੇ ਦੇ ਅੰਦਰ ਬੈਠੇ ਹਾਂ।
ਕੀ ਕਰਦੇ ਪਏ ਸੀ।
ਬਸ, ਰੋਟੀ ਖਾ ਕੇ ਵਿਹਲੇ ਹੋ ਸੀ। ਮੈ ਕਿਹਾ ਚੱਲ ਫੋਨ ਕਰ ਲਿਆ।
ਅਸੀ ਅੱਜ ਆਲੂ ਮਟਰ ਬੰਨ੍ਹਿਆ ਨੇ।
ਉ ਆਲੂ -ਮਟਰ ਆਪਾਂ ਤਾਂ ਬੈੰਗਨ ਦਾ ਭੜਦਾ ਖਾਦਾ।
ਆ ਅੱਛਾ ਜੀ ਜਾਮਣ ਤੁਹਾਨੂੰ ਸਵਾਦ ਨਈ ਲੱਗਦੇ ਆਲੂ ਮਟਰ ਖਾਨੇ ਆ
ਆਲੂ ਮਟਰ ਖਾਣੇ ਆ
ਹਾਂਜੀ
ਵਧੀਆ
ਮੈਂ ਘਰ ਆ ਜਿਆ ਕਰੋ ਤੁਸੀਂ
ਸਮਝ ਨਹੀਂ ਆਈ ਕੀ ਕਹਿੰਦੇ ਪੇ ਸੀ
ਮੈਂ ਕਿਹਾ ਤੁਸੀਂ ਘਰ ਆ ਜਾਕੋ ਚੱਕਰ ਲਾ ਜਿਆ ਕਰੋ
ਜੀ ਆਪਾਂ ਤੇ ਜਾਨੇ ਆ। ਤੁਸੀਂ ਧਿਆਨ ਦੇਣੀ ਕਦੇ ਜੀ।
ਸਭ ਦੇ ਘਰ ਆਉੰਦੀ ਆ ਮੈਂ
ਦੱਸ ਦਿਆ ਕਰੋ ਜਦਾ ਸਾਨੂੰ ਵੀ ਦੱਸ ਦਿਆ ਕਰੋ ਫਿਰ, ਫਡਾ ਵੇਟ ਕਰ ਲਿਆ ਕਰਾਂਗੇ ਆਪਾਂ।
ਕੋਈ ਗੱਲ ਨਹੀਂ ਜੀ ਠੀਕ ਤੁਹਾਨੂੰ ਔਰ ਸਭ ਠੀਕ ਹ ਘਰ ਚ
ਬਸ ਅੰਬਰਸਰ ਗਏ ਸੀ। ਕੱਲ
ਅੱਛਾ ਹੋ ਆਏ ਉਹ
ਹਾਂ
ਅੱਛਾ।
ਕੁਲਚੇ ਖਾਦੇ ਵਧੀਆ
ਅੱਛਾ।
ਭੀੜ ਹੀ ਬੜੀ ਸੀ ਉੱਥੇ ਤੇ
ਬਸ ਜੀ ਛੁੱਟੀਆਂ ਨਾ ਤਾਂ ਕਰਕੇ ਬਹੁਤ ਭੀੜ ਹੁੰਦੀ ਆ ਉੱਥੇ
ਹਾਂਜੀ ਛੁਟੀਆਂ ਪਾਈਆਂ ਦੀਆਂ ਸਾਰਿਆਂ ਦੀਆਂ ਤਾਂ ਏ ਤੇ
ਹਾਂਜੀ
ਹਾਂ, ਹੋਰ ਟਿਕਟ-ਟੁਕਟ ਵੀ ਮਿਲ ਬੜੀ ਔਖੀ ਮਿਲੀ ਹੈ।
ਹਾਂਜੀ।
ਹਰ
ਮਿਲਣੀ ਸੀ ਉਥੇ ਭੀੜ ਬਹੁਤ ਏ ਟਿਕਟਾਂ ਕਨਫਰਮ ਨਹੀਂ ਹੁੰਦੀਆਂ, ਵੇਟਿੰਗ 'ਚ ਜਾਂਦੀਆਂ।
ਕੀ ਮਿਲੀ ਸੀ ਉੱਥੇ?
ਹਾਂਜੀ।
ਚਾਚੀ ਮਿਲੀ ਸੀ ਉੱਥੇ।
ਅੱਛਾ ਫੇਰ ਗੱਲਾਂ-ਬਾਤਾਂ ਕੀਤੀਆਂ।
ਗੱਲਾਂ-ਬਾਤਾਂ ਕੀਤੀਆਂ, ਘੁੰਮਣ ਗਏ ਸੀ, ਸਾਰੇ ਜਾਣੇ।
ਕੋਈ ਸਮਾਨ ਨੀ ਲੈ ਕੇ ਆਏ ਉੱਧਰੋਂ?
ਸਮਾਨ ਲਿਆਏ ਸੀ ਉਥੋਂ ਥੋੜਾ ਜਿਹਾ ਸਮਾਨ ਲਿਆ ਬੱਚਿਆਂ ਦਾ, ਜਵਾਕ ਦਾ ਫਿਰ ਸਮਾਨ ਲਿਆਏ ਆ ਥੋੜਾ ਜਾ ਘਰਦਿਆਂ ਆਸਤੇ ਲੈ ਆਏ ਸੀ। ਹੂੰ
ਹੋਰ ਬੱਚੇ-ਬੁੱਚੇ ਠੀਕ ਤੁਹਾਡੇ?
ਤੁਸੀਂ ਗਏ ਹੋ ਸਾਡੇ ਤੇ ਬੱਚੇ ਵਧੀਆ ਨੇ।
ਅੱਛਾ ਅਸੀਂ ਵੀ ਹੋ ਕੇ ਆਏ ਆ ਦਰਬਾਰ ਸਾਹਿਬ ਗਏ ਸੀ ਭੀੜ ਨਹੀਂ ਸੀ।
ਅੱਛਾ ਜੀ, ਹਾਂ ਤੁਸੀਂ ਕਦ ਗਏ ਸੀ?
ਅਸੀਂ ਆ ਦਸੰਬਰ 'ਚ ਗਏ ਸੀ ਅਸੀਂ।
ਦਸੰਬਰ 'ਚ ਦਸੰਬਰ ਚਲੋ ਇੰਨੀ ਗਰਮੀ ਨੀ ਹੁੰਦੀ। ਹੁਣ ਤੇ ਗਰਮੀ ਬੜੀ ਹੋਈ ਪਈ
ਗਰਮੀ ਵੀ ਹੈ ਈ ਏ।
ਹਮ ਹੋਰ ਘਰ ਦੇ ਸਭ ਕਿੱਥੇ ਨੇ?
ਗਏ ਹੋਏ ਨੇ।
ਅੱਛਾ ਅੱਛਾ ਬੱਚੇ ਠੀਕ ਨੇ? ਹ ਹੋਰ ਵੱਡਿਆਂ ਨਾਲ ਕੀ ਕਰਦਾ ਸੀ?
ਲੱਗੇ ਦੇ ਨੇ ਫੈਕਟਰੀਆਂ ਚ ਗਏ ਹੋਏ ਨੇ।
ਅੱਛਾ ਅੱਛਾ ਅੱਛਾ ਫਿਰ? ਘਰ ਦਾ ਕੀ ਪ੍ਰੋਗਰਾਮ ਹੈ ਕੀ ਬਣਾਉਣਾ।
ਖੋ ਹਲਕਾ ਹੀ ਖਾਣਾ ਖਾਣਾ ਗਰਮੀ ਬਹੁਤ ਏ ਨਾ ਦਾਲ ਹੀ ਬਣਾਵਾਂਗੇ। ਖਿਚੜੀ ਨੀ ਕੱਲ ਖਾਧੀ ਸੀ। ਖਿਚੜੀ ਸੀ ਹਲਕਾ ਹੀ ਖਾਣਾ ਬਣਾਉਣਾ ਅੱਛਾ। ਦਾਲ ਰੋਟੀ ਬਣਾਵਾਂਗੇ ਹਰ ਮਿਲ ਕੇ ਖਾਵਾਂਗੇ ਖਾਣਾ ਗਰਮੀ ਹੈ ਨਾ ਗਰਮੀ ਜੀ ਮੇਰੀ ਤਬੀਅਤ ਹੀ ਖਰਾਬ ਹੋ ਗਈ ਸੀ।
ਉਹ ਗਰਮੀਆਂ ਦਾ ਧਿਆਨ ਰੱਖਣਾ ਪੈਂਦਾ ਬੜਾ।
ਹਾਂਜੀ ਗਰਮੀ ਚ ਤੇ ਮੈਨੂੰ ਗਰਮੀ ਚ ਨਕਸੀ ਫੁੱਟ ਗਈ ਸੀ ਮੇਰੀ ਗਰਮੀ ਇੰਨੀ ਸੀ ਨਾ ਮੇਰੀ ਨਕਸੀਰ ਫੁੱਟ ਗਈ ਸੀ। ਹਾਂਜੀ ਪਹਿਲੀ
ਪਾਣੀ ਪੁਣੀ ਪਿਆ ਕਰੋ ਤੁਸੀਂ ਗੋਦ ਕਤੀਰਾ ਖਾਇਆ ਕਰੋ ਤੁਸੀਂ।
ਉਹਨੇ ਕਦੀ ਕਦਾ ਸਵਾਦ ਲੱਗਦਾ ਨਹੀਂ। ਤੇ ਖਾਣਾ ਪੀਂਦਾ ਨ ਨਾ ਤੇ ਖਾਣਾ ਤਾਂ ਪਏਗਾ ਹੀ।
ਹਾਂ। ਤੇ ਹੋਰ ਬੱਤੀ ਬੁੱਤੀ ਖਾਧੀ ਤੁਸੀਂ
ਨਹੀਂ ਜੀ ਉਹ ਛੱਡਤੀ ਸੀ ਪਹਿਲੇ ਬਹੁਤ ਸੀ ਮਿੱਟੀ ਖਾਂਦੇ ਸੀ ਉਹ ਛੱਡਦੀ।
ਛੱਡ ਤੀ ਉਹ ਤੇ ਚੰਗਾ ਕਰਤਾ ਛੱਡਤੀ ਏ ਨਹੀਂ ਤੇ ਫੇਰ ਬਾਅਦ ਚ ਢਿੱਡ ਦਰਦ ਹੁੰਦਾ ਹੈ।
ਹਾਂਜੀ ਹਾਂਜੀ।
ਹੂੰ
ਹੋਰ ਤੁਸੀਂ ਕਿਤੇ ਗਏ ਨੀ ਘੁੰਮਣ?
ਨਾ ਅੱਜ ਸੋਚ ਰਿਹਾ ਜਾਵਾਂਗਾ।
ਅੱਛਾ।
ਹੁਣ ਦੇਖਦਾ ਆ, ਧੂਪ ਬੜੀ ਆ, ਬਾਹਰ ਬੜੀ ਗਰਮੀ ਆ। ਸੋਚ ਰਹੇ ਏ ਸੀ ਤੋਂ ਬਾਹਰ ਨਿਕਲਾ ਹੀ ਨਾ
ਅੱਛਾ, ਇਹ ਤੇ ਹੈ ਜੀ ਗਰਮੀ ਏ ਸੀ ਤਾਂ ਇਹ ਸੁਖ ਏ ਬਾਹਰੋਂ ਪਸੀਨਾ ਨਾਲ ਭਰੇ ਆਓ। ਫਿਰ ਏ ਸੀ ਥੱਲੇ ਬਹਿ ਜਾਓਗੇ ਫਿਰ, ਠੰਡੇ ਹੋ ਕੇ ਜਾਓਗੇ, ਬਾਹਰ ਗਰਮੀ ਚ ਬਵੋਗੇ।
ਨਹੀਂ ਬਾਹਰ ਤੇ ਬਾਹਰ ਫਿਰ ਸਾਡੀ ਘਰ ਵੀ, ਸਾਨੂੰ ਗੱਡੀ ਵਿੱਚ ਏਸੀ ਵੀ ਨਹੀਂ ਹੈਗਾ। ਬੜੀ ਗਰਮੀ ਲੱਗਦੀ ਏ, ਤਾਂਹੀ ਤੇ ਬਾਹਰ ਨੀ ਜਾਂਦਾ ਮੈ। ਏ ਸੀ ਖਰਾਬ ਹੋ ਗਿਆ, ਪਤਾ ਨੀ ਕੀ ਹੋ ਗਿਆ ਉਹ ਚ।
ਅੱਛਾ।
ਹੂੰ, ਮੈਨੂੰ ਲਗਦਾ ਨਵੀ ਲੈਣੀ ਪੈਣੀ ਆ ਹੁਣ।
ਕੋਈ ਨੀ ਨਵੀਂ ਲੈਲੋ ਤੁਸੀਂ ਗੱਡੀ।
ਲਵਾਂਗੇ ਹੁਣ ਨਾ ਥੋੜਾ ਜਿਹਾ ਕੁਛ ਬਣੇ ਹਿਸਾਬ ਕਿਤਾਬ ਤਾ ਲਾਵਾਂਗੇ। ਜਵਾਕ ਬੜੇ ਪਰੇਸ਼ਾਨ ਹੋ ਜਾਂਦੇ ਨੇ ਨਾ ਫਿਰ।
ਸਹੀ ਗੱਲ ਹੈ ਜੀ, ਅੱਜ ਕੱਲ੍ਹ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਏ ਸੀ ਦੀ ਆਦਤ ਪੈ ਗਈ ਹੋਈ ਏ।
ਹੂੰ।
ਤੇ ਬੱਚੇ ਏ ਸੀ ਤੋ ਬਿਨਾਂ ਨਿਕਲ ਨਹੀਂ ਸਕਦੇ ਕਿਤੇ ਬਾਹਰ।
ਸਹੀ ਗੱਲ ਹੈ, ਹੋਰ ਵੀਰ ਜੀ ਠੀਕ ਨੇ।
ਹਾਂਜੀ ਹਾਂਜੀ, ਸਭ ਠੀਕ ਨੇ ਸਾਡਾ ਤੇ ਬੱਚੇ ਗਰਮੀ ਬੇਹੋਸ਼ ਹੋ ਜਾਂਦੇ ਜੀ, ਚੱਕਰ ਆ ਜਾਂਦੇ ਨੇ ਉਹਨਾਂ ਨੂੰ।
ਹੂੰ ਵੀਰ ਜੀ ਨੂੰ ਕਿਹਾ ਕਰੋ ਥੋੜਾ ਜਿਹਾ ਧਿਆਨ ਰੱਖਣ।
ਤੇ ਰੋਟੀ ਖਾਂਦੇ ਨੀ ਹੈਗੇ ਉਹ ਬੱਚੇ, ਫਿਰ ਗਰਮੀ ਚ ਬੇਹੋਸ਼ ਹੁੰਦੇ ਨੇ। ਪਾਪੜ ਖਾ ਲੋ, ਮੋਮੋਸ ਖਾ ਲੋ, ਬਸ ਇਹੀ ਖਾਂਦੇ ਨੇ।
ਮੋਮੋਸ ਤੇ ਸਾਡੇ ਆਲੇ ਵੀ ਬੜੇ ਖਾਂਦੇ ਨੇ ਮੋਮੋਸ। ਲੋਕ ਅਜੇ ਖਾਂਦੇ ਨੇ ਇਵੈ
ਅਸੀਂ ਤਾਂ ਇਹਨਾਂ ਨੂੰ ਡਰ ਵੀ ਪਾਉਦੇ ਹਾਂ ਕਿ ਤਹਾਨੂੰ ਡਾਕਟਰ ਕੋਲ ਸੂਈ ਲਵਾ ਦਾਂਗੇ। ਪਰ ਮੰਨਦੇ ਹੀ ਨਹੀਂ ਹੈਗੇ ਏਹ, ਫੇਰ ਖਾਂਦੇ ਨੇ ਪਤਾ ਲੱਗਣੀ ਤੇ ਐਂ ਨੀ।
ਆਹੋ ਬੜੇ ਤੇਜ਼ ਨੇ ਅੱਜ ਕੱਲ੍ਹ ਦੇ ਜਵਾਕ।
ਹੋਰ ਬੜੇ ਹੀ ਜ਼ਿਆਦਾ ਤੇਜ਼ ਨੇ।
ਹੂੰ।
ਤੁਸੀਂ ਹੋਰ ਕੀ ਕੰਮ ਕਰਦੇ ਹੋ ਤੁਸੀਂ?
ਕੇ
ਤੁਸੀਂ ਕੀ ਕੰਮ ਕਰਦੇ ਹੋ?
ਮੈਂ ਮੈਂ ਤੇ ਕੰਮ ਕਰਦਾ ਆਪਣਾ ਮਤਲਬ ਕੇ ਦਿਹਾੜੀ ਲਾ ਲੈਂਦਾ ਕਦੇ ਜਿੱਥੇ ਦਿਹਾੜੀ ਲੱਗ ਜਾਵੇ, ਉੱਥੇ ਹੀ ਲਾ ਲੈਂਨੇ ਆ।
ਅੱਛਾ, ਤੁਹਾਡੇ ਵੈਸੇ ਕੰਮ ਸਹੀ ਚੱਲ ਰਿਹਾ ਏ
ਕੰਮ ਠੀਕ ਏ, ਪਰ ਥੋੜ੍ਹਾ ਜਿਹਾ ਜਿਵੇਂ ਗਰਮੀਆਂ ਨੇ ਤੇ ਫੇਰ ਕੰਮ ਇੰਨਾ ਕਰਿਆ ਨੀ ਜਾਂਦਾ ਛੁੱਟੀਆਂ ਜ਼ਿਆਦਾ ਵੱਜ ਸਨਡੇਅ ਨੂੰ
ਅੱਛਾ ਗਰਮੀ ਹੈ ਜੀ ਬਹੁਤ।
ਸਹੀ ਗੱਲ ਏ, ਅੱਗੇ ਫੇਰ ਬੰਦੇ ਭੇਜ ਦਿੰਦੇ ਆ।
ਅੱਛਾ ਅੱਛਾ ਐ ਵੀ ਸਹੀ ਵੈਸੇ ਤੇ।
ਹੂੰ। ਸਾਨੂੰ ਤੇ ਗਰਮੀ ਤੋਂ ਦਿੱਕਤ ਹੁੰਦੀ ਆ ਬੜੀ
ਕਿੰਨੇ ਦਿਨ ਆਪਣੀ ਜਗ੍ਹਾ ਤੇ ਕਿਸੇ ਨੂੰ ਭੇਜ ਦੋਗੇ, ਇਕ ਨਾ ਦਿਨ ਕੰਮ ਤੇ ਕਰਨਾ ਹੀ ਹੈਗਾ ਤੁਸੀਂ ਵੀ।
ਬਸ ਜਦ ਤੱਕ ਚੱਲ ਰਿਹਾ ਕੰਮ ਜਦ ਤੱਕ ਚੱਲ ਰਿਹਾ, ਫਿਰ ਉਸ ਤੋਂ ਬਾਅਦ ਕਰਨਾ ਵੀ ਪੈਂਦਾ ਫੇਰ ਉਹ ਵਿੱਚ ਵਿੱਚ ਦਿਹਾੜੀ ਬਚਾ ਲੈਂਦੇ ਆ ਨਾ
ਅੱਛਾ।
ਹਮ
ਹੋਰ ਦੱਸੋ ਕੀ ਕਰਦੇ ਵੀ ਤੁਹਾਡੇ ਬੱਚੇ।
ਬੱਚੇ ਬੈਠੇ ਦੇ ਨੇ, ਲੱਤਾਂ ਮਾਰਦੇ ਪੇ ਜੇ।
ਲੜਾਈਆਂ ਕਰਦੇ ਗਏ ਹਮ ਪਾਣੀ ਦਾ ਟਾਪ ਭਰ ਕੇ ਉਹ ਚੇ ਬੈਠੇ ਦੇ ਨੇ। ਲੱਤਾਂ ਮਾਰ ਮਾਰ ਸਾਰਾ ਕਿਚੜ ਕਿਿਚੜ ਕਰ ਛੱਡਿਆ ਉਹਨਾਂ ਨੇ।
ਅੱਛਾ ਗਰਮੀ ਹੈ ਜੀ ਬੱਚੇ ਪੂਲ ਚ ਵੀ ਨਾਂਉਦੇ ਨੇ। ਕਹਿੰਦੇ ਨੇ ਸਵੀਮਿੰਗ ਪੂਲ ਲੈ ਕੇ ਦੋ, ਪੂਲ ਚ ਵੀ ਨਾਦੇ ਨੇ।
ਹਾਂ ਸਵਿਮਿੰਗ ਪੂਲ ਲਏ ਸੀ ਉਹ ਛੋਟਾ ਸੀ ਫੇਿਰ। ਮੈਂ ਕਿਹਾ ਚਲੋ ਹੁਣ ਵੱਡਾ ਲੈ ਕੇ ਆਵਾਂਗਾ ਪੈਂਚਰ ਕਰਤਾ ਸੀ ਉਹ ਚੇ।
ਅੱਛਾ ਪੈਨਸਿਲਾਂ ਮਾਰਤੀਆਂ।
ਪੈਂਸਿਲ ਮਾਰਦੇ ਨੇ।
ਬੱਚੇ ਬਹੁਤ ਖ਼ਰਾਬ ਨੇ ਜੀ। ਚੀਜ਼ਾਂ ਤੋੜ ਦੇਣਗੇ ਫੇਰ ਸੁੱਟ ਦੇਣਗੇ ਫੇਰ ਕਹਿਣਗੇ ਨਵੀਂ
ਹਾਂ ਨਵੀਂ ਲਹਿ ਦੋ ਇਹ ਤੇ ਸੋਚਦੇ ਨੇ ਬਸ ਫਰੀ ਦਾ ਮਾਲ ਏ।
ਹੋਰ ਹਾਂਜੀ ਐਸ ਸੋਧਣੇ ਇੱਕੋ ਔਡਰ ਮਾਰਾਂਗੇ ਉਹ ਅਗਲੇ ਦਿਨ ਚੀਜ਼ ਆ ਜਾਣੀ ਹੈ।
ਮਿੰਟ ਚ
ਹਾਂਜੀ।
ਹਮ ਆਜ ਕਲ ਤੇ ਬਲਿੰਕਿਟ ਬੜਾ
ਹਾਂਜੀ ਹਾਂਜੀ।
ਹੂੰ, ਕੀ ਗੱਲ ਕੁਛ ਕਰਦੇ ਪਏ ਸੀ ਗੇ ਤੁਸੀ?
ਨਈ ਜੀ ਬਸ ਅਸੀਂ ਰੋਟੀ ਖਾ ਕੇ ਹਟੇ ਸੀ ਮੈਂ ਕਿਆ ਚੱਲ ਸੋਨੇ ਆ। ਨਿੰਦਰ ਈ ਨਈ ਆ ਰਹੀ ਸੀ ਫਿਰ ਮੈਂ ਕਿਆ ਚੱਲ ਇੱਕ ਫੋਨ ਈ ਕਰ ਲੈਨੇ ਆ।
ਠੀਕ ਐ ਕਰ ਲੈਣਾ ਚਾਹੀਦਾ ਫੋਨ। ਤਾ ਵੀ ਤੁਸੀਂ ਕਰਦੇ ਨੀ ਯਾਦ।
ਹਾਂਜੀ-ਹਾਂਜੀ ਬਸ ਕਰ ਈ ਲਿਆ ਅੱਜ ਘਰ ਕੰਮ ਖਤਮ ਹੋਣਗੇ ਜੀ ਫੋਨ ਕਰਾਂਗੇ ਨਾ। ਘਰ ਕੰਮ ਈ ਨਈ ਖ਼ਤਮ ਹੁੰਦੇ।
ਸਈ ਗੱਲ ਐ। ਚਲ ਤੇ ਇੱਕ ਕੰਮ ਨਬੇੜ ਨਾਲ਼ ਈ ਦੂਜਾ ਕੰਮ ਖੜਿਆ।
ਹਾਂਜੀ, ਐਹ ਈ ਨੇ ਬਸ ਇੱਥੋਂ ਕੰਮ ਖਤਮ ਕਰਕੇ ਹਟੋ ਉੱਥੇ ਖਲੇਰਾ ਪਾ ਦਿੰਦੇ ਨੇ। ਨੇ ਬੱਚੇ-ਬੱਚੇ ਬੜੇ
ਹੂੰ-ਹੂੰ
ਖਲੇਰੇ ਪਾਂਦੇ ਰਹਿੰਦੇ ਨੇ ਪਤਾ ਤੇ ਐ ਇਕ ਮਾ ਲਗ ਜਓ ਜਓ ਕੰਮ ਕਰਦੇ ਰੇ ਕਰਦੇ ਰੇ ਕਰਦੀ ਰੇਗੀ
ਹਾਂ, ਨਈ-ਨਈ ਗੁਆਂਢੀ ਠੀਕ ਨੇ ਤੁਹਾਡੇ।
ਹਾਂਜੀ, ਸਾਡੇ ਗੁਆਂਢੀ ਵੀ ਠੀਕ ਨੇ ਜੀ।
ਹੂੰ, ਪਿੱਛੇ ਗੱਲ ਆ ਰਹੀ ਸੀ ਨਾ ਬੜੀ ਕਿ ਪਤਾ ਨੀ ਕੀ ਗੱਲ ਬਾ ਬਾਤ ਹੋ ਗਈ ਸੀ ਕੋਈ
ਅੱਛਾ, ਬਸ ਜੀ ਠੀਕ ਹੀ ਨੇ ਹੋਣ ਤੇ। ਬਸ ਬਚਿਆਂ ਵਰ ਕਰਕੇ ਲੜਾਈਆਂ ਹੁੰਦੀਆਂ ਨੇ ਜੀ।
ਹੂੰ
ਚੋ ਰੈਂਦੀ ਐ। ਵੱਡੇ ਚ ਲੜਾਈ ਫਿਰ ਔਰ ਜ਼ਿਆਦਾ ਫੈਲ ਜਾਂਦੀ ਐ ਫਿਰ ਸੰਭਾਲਣੀ ਔਖੀ ਹੋ ਜਾਂਦੀ ਐ ਲੜਾਈ।
ਹੂੰ ਚੰਗਾ, ਹੋਰ ਛੋਟਾ ਭਰਾ ਠੀਕ ਹੈ ਤੁਹਾਡਾ।
ਹਾਂਜੀ ਸਾਡੇ ਭਰਾ ਵੱਡੇ ਛੋਟੇ ਸਭ ਠੀਕ ਨੇ ਜੀ। ਤੁਸੀਂ ਆਪਨ ਦੱਸੋ।
ਬਸ ਜੀ ਟੈਮ ਪਾਸ ਕਰ ਰਹੇ ਆ ਕੱਟਦੇ ਆ ਟਾਈਮ। ਗਰਮੀ ਚ ਟੈਮ ਈ ਨੀ ਕੱਟਦਾ ਜਾਂਦਾ
ਗਰਮੀ ਚ ਟੈਮ ਨਿਕਲ ਜਾਂਦਾ ਐ ਫੋਨਾਂ ਤੇ ਜਾਂ ਖਾਓ-ਪੀਓ, ਸੋਵੋ, ਫੋਨ ਦੇਖੋ ਬਸ ਸ ਕੰਮ ਕਰਨ ਦਾ ਮਨ ਈ ਨਈ ਕਰਦਾ ਚਲੋ ਠੀਕ ਐ ਜੀ ਹੈ। ਹੈਲੋ ਹੈਲੋ ਹੈਲੋ ਹੈਲੋ ਹੈਲੋ